ਦੋ
ਹੈਲੋ
ਹੈਲੋ ਹਾਂਜੀ ਸਸ਼੍ਰੀ ਕਾਲ ਹਾਂਜੀ ਹੋਰ ਠੀਕ ਓ ਤੁਸੀਂ
ਹਾਂਜੀ, ਹਾਂਜੀ ਵਧੀਆ ਤੁਸੀਂ ਸੁਣਾਓ ਠੀਕ ਓ?
ਹਾਂ, ਮੈਂ ਵੀ ਵਧੀਆ, ਹੋਰ ਕੀ ਕਰਦੇ ਪਏ ਸੀ? ਹੋ ਗਏ ਸੀ ਤੁਸੀਂ ਵੇਲੇ।
ਹਾਂਜੀ-ਹਾਂਜੀ ਬਸ ਹੁਨੇ ਰੋਟੀ ਬਨਾ ਕੇ ਵੇਹਲੀ ਹੋਈ ਆ, ਬੱਚਿਆਂ ਨੂੰ ਦਿੱਤੀ ਏ ਰੋਟੀ।
ਬੱਚਿਆਂ ਨੇ ਖਾਧੀ ਏ, ਬਸ ਏਦੇ ਪਾਪਾ ਨੇ ਖਾਨੀ ਹੁਨ, ਦੇਨ ਲੱਗੀ ਸੀ। ਹੋਰ, ਤੁਸੀਂ ਕੀ ਕਰਦੇ ਸੀ?
ਬਸ ਮੈਂ ਵੀ ਇਥੋਂ ਫ੍ਰਰੀ ਹੋ ਕੇ ਬੈਠੀ ਸੀ, ਤੇ ਬੋਹਤ ਦਿਨ ਹੋ ਗਏ ਸੀ। ਤੁਹਾਡੇ ਨਾਲ ਗੱਲ ਨੀ ਹੋਈ ਸੀ। ਤੇ ਮੈਂ ਕੇਆ ਚਲੋ, ਤੁਹਾਡੇ ਨਾਲ ਗੱਲ ਕਰ ਲੈਂਨੀ ਆ।
ਚਲੋ ਵਧੀਆ ਕੀਤਾ ਈ, ਯਾਦ ਕੀਤਾ ਤੇ ਸਹੀ।
ਹਾਂਜੀ-ਹਾਂਜੀ ਹੋਰ ਮੌਸਮ ਕਿੱਦਾਂ ਓਧਰ?
ਮੌਸਮ ਤੇ ਬੜੀ ਗਰਮੀ ਆ, ਅੱਜ -ਅੱਜ ਥੋੜ੍ਹਾ ਹੋਏਆ ਸੀ। ਠੰਡਾ ਸਵੇਰ ਵੇਲੇ ਫੇਰ ਸ਼ਾਮ ਦਲੇ ਫੇਰ ਧੁੱਪ ਜੀ ਹੋਈ, ਬੜੀ ਗਰਮੀ ਹੋ ਗਈ ਆ ਇਕਦਮ। ਬੱਦਲ ਜੇ ਆਏ ਸੀ, ਸਵੇਰ ਦੇ ਤੇ ਬੱਦਲ ਜੇ ਸੀ, ਦੁਪੇਹਰੇ ਬਾਰਾਂ ਵਜੇ ਤੋਂ ਬਾਅਦ ਬਹੁਤ ਜੇਆਦਾ ਗਰਮੀ ਹੋ ਗਈ, ਧੁੱਪ ਹੋ ਗਈ ਫਿਰ ਹੋ ਗਈ ਧੁੱਪਾਂ, ਤੁਹਾਡੇ ਉੱਧਰ ਕਿੱਦਾਂ ਦਾ ਮੌਸਮ?
ਬਸ ਠੀਕ ਏ, ਏਦਾਂ ਹੀ ਗਰਮੀ ਬੋਹਤ ਏ। ਅਸੀਂ ਤੇ ਪ ਕਿੰਨੇ ਦਿਨ ਲਾਏ ਆ, ਪੇਕੇ ਜਾ ਕੇ ਛੁੱਟੀਆਂ ਬਿਤਾਨ ਗਏ ਦੇ ਸੀ ਅੱਸੀਂ।
ਅੱਛਾ, ਅੱਛਾ ਬਿਤਾ ਆਏ ਓ, ਵਧੀਆ ਰੇਆ ਬੱਚੇ ਖ਼ੁਸ਼ ਹੋ ਗਏ।
ਹਾਂਜੀ -ਹਾਂਜੀ ਬੋਹਤ ਤ ਵਧੀਆ ਰੇਆ, ਬਸ ਆ ਗਏ ਸੀ। ਅਸੀਂ ਪਰਸੋਂ ਆਏ ਸੀ ਘ ਘਰੇ ਅਪਨੇ। ਵਧੀਆ ਰੇਆ ਬੋਹਤ, ਹਾਂਜੀ ਮੈਂ ਕਹਿੰਦੀ ਵੀ ਸੀ ਤੁਸੀਂ ਮੇਰੇ ਨਾ ਇੱਕ ਰਿਲੇਟਿਵ ਹੈਗੇ ਨੇ, ਉੱਧਰ ਹੀ ਤੇ ਉਹਨਾਂ ਨੂੰ ਪਤਾ ਚੱਲੇਆ। ਕਿ ਤੁਸੀਂ ਟਿਊਸ਼ਨ ਪੜ੍ਹਾਂਦੇ ਓ, ਮੈਂ ਦੱਸ ਸੇਆ, ਉਨ੍ਹਾਂ ਨੂੰ ਨਾ, ਕਿ ਤੁਸੀਂ ਟਿਊਸ਼ਨ ਦਿੰਦੇ ਓ।
ਅੱਛਾ, ਅੱਛਾ ਹਾਂਜੀ -ਹਾਂਜੀ- ਹਾਂਜੀ।
ਹਾਂਜੀ ਤੇ ਬਸ ਤੁਸੀਂ ਮੈਂ ਓਦਾ ਪੁੱਛ ਰੀ ਸੀ ਵੀ ਜੇਆਦਾ ਵੱਡਾ ਬੈਚ ਹੈਗਾ ਏ, ਜਾਂ ਫੇਰ ਹੋਰ ਵੀ ਟਿਊਸ਼ਨ ਲੈ ਸਕਦੇ ਓ।
ਨਈ-ਨਈ ਮੇਰਾ ਤੇ ਹੈਗਾ ਪੇਹਲੇ ਮੈਂ ਸਵੇਰੇ ਲੈਨੀ ਆ ਨਾ, ਦਸ ਵਜੇ ਤੋਂ ਲੈ ਕੇ ਬਾਰਾਂ ਵਜੇ ਤੱਕਨ ਛੋਟੀ ਕਲਾਸਾਂ ਦਾ ਬੈਚ ਆਂ ਦਾ ਸੈਕਿੰਡ -ਥਰਡ ਦਾ, ਦੂਜੀ, ਤੀਸਰੀ, ਚੌਥੀ ਕਲਾਸ ਦਾ। ਫੇਰ ਸ਼ਾਮੀ ਮੇਰਾ ਪੰਜ ਵਜੇ ਤੋਂ ਛੇ ਵਜ, ਛੇ -ਸੱਤ ਵਜੇ ਤੱਕਨ ਵੱਡੀ ਕਲਾਸ ਦਾ ਆ ਜਾਂਦਾ। ਫਿਫਥ- ਸਿਕਸ ਤੇ ਸੈਵੰਥ ਕਲਾਸ ਦਾ ਬੈਚ ਆ ਜਾਂਦਾ, ਤੇ ਤੁਹਾਡੇ ਰਿਲੇਟਿਵ ਦਾ ਬਚਾ ਕਿਨਵੀ ਕਲਾਸ ਦਾ।
ਓ ਤੇ ਪਤਾ ਨੀ ਸ਼ਾਏਦ, ਮੇਰੇ ਖੇਆਲ ਫਿਫਥ- ਸਿਕਸਥ ਦਾ ਹੀ ਹੋਏਗਾ। ਸ਼ਾਏਦ ਤੇ ਮੈਨੂੰ ਉਸ ਦਿਨ ਨਾ ਮੈਂ ਆਈ। ਹਾਂਜੀ, ਮੈਂ ਆਈ ਦੀ ਸੀ ਨਾ ਓ, ਉੱਥੇ ਪੇਕੇ ਆਪਨੇ ਤੇ ਏਦਾਂ ਈ ਗੱਲ ਹੋ ਰਹੀ ਸੀ, ਉਨਾਂ ਨੂੰ ਕੋਈ ਨਾ ਟਿਊਸ਼ਨ ਨੀ ਮਿਲਦੀ ਪਈ ਸੀ, ਤੇ ਫੇਰ ਮੈਂ ਤੁਹਾਡੇ ਬਾਰੇ ਦੱਸਿਆ ਤੇ ਮੈਂ ਕੇਆ, ਓ ਏਦਾਂ -ਏਦਾਂ ਹਾਂਜੀ, ਤੇ ਫੇਰ ਤੁਹਾਡੇ ਘਰ ਦੇ ਨੇੜੇ ਹੀ ਘਰ ਪੈਂਦਾ, ਉਨਾਂ ਦਾ ਨਾ ਪਰ ਪਤਾ ਨੀ ਫੇਰ ਉਨਾਂ ਨੂੰ ਕਿਉਂ ਨੀ ਪਤਾ ਪਤਾ ਲੱਗੇਆ ਤੁਹਾਡੇ ਬਾਰੇ।
ਅੱਛਾ ਜੀ, ਕਈ ਵਾਰੀ ਨਈ ਪਤਾ ਲੱਗਦਾ ਬਸ ਕਿਉਂਕਿ, ਮੈਂ ਵੀ ਨੀ ਲਗਾਏਆ ਹੋਏਆ ਨਾ ਕੋਈ ਬੋਰਡ-ਬੂਡ ਜਿਵੇਂ ਬੱਚਿਆਂ ਨੂੰ ਪਤਾ ਲੱਗ ਜਾਂਦਾ ਵੇ, ਬਾਹਰ ਕੋਈ ਮੈਂ ਬੈਚ ਨੀ ਲਗਾਏਆ ਦਾ। ਮੈਂ ਅੰਦਰ ਈ ਰੈਨੀ ਆਂ, ਕੋਈ ਦੱਸੇ ਤੇ ਪਤਾ ਲੱਗਦਾ। ਨਾ ਮੇਲ ਵੀ ਨੀ ਹੁੰਦਾ ਨਾ, ਮੈਂ ਬਾਹਰ ਹੁੰਨੀ ਆਂ। ਕਈ ਵਾਰੀ ਮੇਲ ਹੋ ਜਾਂਦਾ ਨਾ, ਫੇਰ ਗੱਲ ਕਰ ਵੀ ਲੈਂਦਾ। ਕੀ ਬੱਚੇ ਨਾ ਹਨਾ ਕੁਛ ਬੰਦੇ ਦਾ ਪਤਾ ਨੀ ਲੱਗਦਾ। ਹਾਂ ਮੈਂ ਲਗਾਵਾਂਗੀ ਬੈਨਰ ਲਗਾਨੈ ਮੈਂ ਲਗਾਇਆ ਨੀ ਨਾ ਹੋਆ, ਬਸ
ਹਾਂਜੀ ਤੇ ਇਹਦੇ ਨਾਲ ਹੀ ਤੇ ਪਤਾ ਚੱਲਦਾ ਹੈ ਹੁਣ ਤੁਸ ਹਾਂਜੀ, ਤੇ ਤੁਸੀਂ ਦੇਖੋ ਹੁਣ ਤੁਹਾਡੇ ਬਾਰੇ ਹੁਣ ਜਿਵੇਂ ਉਹ ਤੁਹਾਡੇ ਘਰ ਦੇ ਥੋੜਾ ਕੋਲੇ ਹੀ ਰਹਿੰਦੇ ਨੇ ਤੇ ਉਹਨਾਂ ਨੂੰ ਤੁਹਾਡੇ ਬਾਰੇ ਕੁਛ ਵੀ ਨੀ ਪਤਾ ਤਾਂ ਤੇ ਉਹ ਮੈਂ ਦੱਸਿਆ ਬਲਕਿ ਉਹਨਾਂ ਨੂੰ ਤੇ ਮੈਂ ਹਾਂਜੀ ਫਿਰ ਮੈਂ ਕਿਹਾ ਚਲੋ ਕੋਈ ਨਾ ਮੈਂ ਵਿਹਲੀ ਹੋ ਕੇ ਬਸ ਫੇਰ ਉਹ ਆਉਣ ਦੀ ਤਿਆਰੀਆਂ ਕਰਨ ਲੱਗ ਗਏ ਸੀ। ਤੇ ਮੈ ਤੁਹਾਡੇ ਨਾਲ ਗੱਲ ਨੀ ਹੋਈ ਫਿਰ ਆ ਕੇ ਮੈਂ ਕਿਹਾ ਚੱਲ ਗੱਲ ਕਰਕੇ ਮੈਂ ਉਹਨਾਂ ਨੂੰ ਦੱਸਦੀ ਆ। ਐਹੀ ਤੇ ਦੇਖੋ ਪਤਾ ਕੀ ਹੁੰਦਾ ਹੈ ਕਈ ਵਾਰੀ ਅਸੀਂ ਘਰ ਛੋਟਾ ਜਿਹਾ ਬਿਜਨਸ ਸਟਾਰਟ ਕਰ ਦੇ ਆ ਹੁਣ ਦੁਨੀਆਂ ਨੂੰ ਕਿੱਦਾਂ ਹੀ ਪਤਾ ਲੱਗੇ
ਹਾਂਜੀ-ਹਾਂਜੀ ਹਾਂ ਉਹ ਤੇ ਹੈ। ਤੁਹਾਡੀ ਗੱਲ ਤੇ ਬਿਲਕੁਲ ਕੁਛ ਸਹੀ ਹੈ ਕਿ ਮੈਨੂੰ ਬੈਨਰ ਲਗਾਣਾ ਚਾਹੀਦੈ ਫੇਰੇ ਹਿਸਾਬ ਦਾ ਜਿਵੇਂ ਬ ਕਿਸੇ ਨੂੰ ਪਤਾ ਹੀ ਨੀ ਲੱਗਦਾ।
ਬੋਰਡ ਵਗੈਰਾ ਬਾਰ ਹਾਂਜੀ ਤੁਸੀਂ ਲਗਾ ਲਓ ਔਰ ਵਟਸਐਪ ਤੇ ਅੱਜ-ਕੱਲ ਤੇ ਹਾਂਜੀ ਵਟਸਪ ਤੇ ਵੀ ਤੁਸੀਂ ਆਪਣੀ ਐਡ ਕਰ ਸਕਦੇ ਹੋ। ਤੁਸੀਂ ਵਟਸਪ ਤੇ ਵੀ ਪਾ ਸਕਦੇ ਹੋ ਸਟੇਟਸ।
ਹਾਂਜੀ ਹਾਂ ਇਹ ਵੀ ਗੱਲ ਸਹੀ ਏ। ਐਡ ਸਟੇਟਸ ਤੇ ਵੀ ਲੱਗ ਜਾਂਦੈ, ਵਟਸਐਪ ਤੇ ਵੀ ਪਾਦੋ ਹੈ ਨਾ ਇੰਸ ਟਾ ਤੇ ਪਾ ਦੋ ਵਟਸ ਤੇ ਪਾ ਦੋ ਵੀ ਪਬਲਿਕ ਨੂੰ ਪਤਾ ਪਤਾ ਵੀ ਲੱਗਦਾ ਕਈ ਹੁੰਦੀ ਹੈ ਨਾਲ ਜੁੜੇ ਹੁੰਦੇ ਆ।
ਹਾਂਜੀ-ਹਾਂਜੀ ਤੁਸੀਂ ਓਨਲਾਈਨ ਵੀ ਕਰ ਸਕਦੇ ਹੋ। ਬੀ ਕਿਸੇ ਨੇ ਓਨਲਾਈਨ ਆਪਣਾ ਬੱਚੇ ਨੂੰ ਪੜ੍ਹਵਾਉਣਾ ਹੈ ਤੇ ਹੈਨਾ ਔਰ ਤੁਹਾਡੇ ਤਾਂ ਕਿੰਨੇ ਬੱਚੇ ਨੇ ਉੱਥੇ ਤੇ ਛੋਟੇ-ਛੋਟੇ ਤੇ ਬਹੁਤ ਤੇ ਤੁਹਾਡੇ ਤੇ ਬਹੁਤ ਹੀ ਅੱਛਾ ਚੱਲ ਜਾਣਾ ਐ ਕੰਮ ਤੇ ਬਹੁਤ।
ਹਾਂਜੀ-ਹਾਂਜੀ। ਨ ਮੇਰਾ ਤੇ ਬਹੁਤ ਸੋਹਣਾ ਚੱਲਦੈ। ਮੇਰਾ ਆਦੇ ਸਵੇਰੇ ਦਸ ਵਜੇ ਤੋਂ ਬਾਰਾਂ ਵਜੇ ਤੱਕ ਛੋਟੇ ਬੱਚੇ ਹੈ ਹੀ ਨੇ ਦਸ ਬਾਰਾਂ ਬੱਚੇ ਆ ਹੀ ਜਾਂਦੇ ਆ ਸਵੇਰੇ ਤੇ ਸੱਤ ਅੱਠ ਸ਼ਾਮੀ ਹੋ ਜਾਂਦੇ ਨੇ ਮੇਰੇ ਕੋਲ ਬੱਚੇ ਆ ਜਾਂਦੇ ਨੇ ਟਿਊਸ਼ਨਾਂ ਪੜ੍ਹਨ।
ਅੱਛਾ-ਅੱਛਾ ਫੇਰ ਤੁਸੀਂ ਅੱਛਾ ਹੀ ਕਰਾਉਂਦੇ ਹੋਵੋਗੇ ਤੇਈ ਬੱਚੇ ਆ ਰਹੇ ਨੇ ਨਾ।
ਹਾਂਜੀ-ਹਾਂਜੀ, ਬਸ ਜਿਵੇਂ-ਜਿਵੇਂ ਕਹਿੰਣੇ ਬੀ ਅੱਛਾ ਲੱਗਦਾ ਪੇਰੈਂਟਸ ਨੂੰ ਮਾਵਾਂ ਨੂੰ। ਫੇਰ ਉਵੇਂ ਭੇਜ ਦਿੰਦੇ ਬੱਚੇ ਅੱਛਾ ਲੱਗਦਾ ਰਿਸਪੋਂਸ ਅੱਛਾ ਆਉਂਦਾ ਹੈ ਤਾਂ ਹੀ ਬੱਚਿਆਂ ਨੂੰ ਭੇਜ ਦਿੰਦੇ ਨੇ ਨਾ।
ਹਾਂਜੀ-ਹਾਂਜੀ ਸਹੀ ਐ ਹੋਰ ਕੀ ਠੀਕ ਹੈ ਦੇਖੋ ਇਹ ਜੋ ਟਿਊਸ਼ਨਸ ਹੁੰਦੀ ਏ ਘਰੇ ਬੈਠ ਕੇ ਬੱਚਿਆਂ ਨੂੰ ਟਿਊਸ਼ਨ ਦੇਣੀ ਆ ਨਾ ਦੇਖੋ ਲੇਡੀ ਬਾਹਰ ਵੀ ਨੀ ਜਾਂਦੀ ਹੈਨਾ, ਘਰੇ ਬਹਿ ਕੇ ਬੱਚਿਆਂ ਨੂੰ ਪੜ੍ਹਾ ਦੀਏ ਔਰ ਆਪਣੇ ਪੈਰਾਂ ਤੇ ਖੜੀ ਹੋ ਜਾਂਦੀ ਏ। ਉਹਨੂੰ ਜਿਵੇਂ ਹਾਂ, ਕਿੰਨਾ ਖਰਚੇ ਨਿਕਲ ਜਾਂਦੇ ਨੇ ਹਨਾ। ਘਰੋਂ ਦੀ ਬਾਹਰ ਵੀ ਨੀ ਜਾਣਾ ਪਿਆ ਘਰ ਦੇ ਕੰਮ ਵੀ ਨਾਲ-ਨਾਲ ਹੋ ਜਾਂਦੇ ਨੇ ਹਨਾ।
ਗੁੜੀਐ ਹੈ ਛੋਟੀ ਗੁੜੀਆਂ ਨਾਲ ਨਿਕਲਿਆ ਹੀ ਨਹੀਂ ਜਾਂਦਾ। ਫਿਰ ਮੈਂ ਕੁੱਛ ਸੋਚਿਆ ਬੀ ਚੱਲ ਗੁੜੀਆ ਬਹੁਤ ਛੋਟੀ ਹੈ ਨਾ ਮੇਰੀ ਫਰ ਮੈਂ ਸੋਚਿਆ ਵੀ ਕੁੱਛ ਦੇ ਪੜ੍ਹੇ ਹੋਏ ਆ ਚ ਛੋਟੇ ਬਚੇ ਤ ਸਟਾਰਟਿੰਗ ਕਰਨੀ ਆ। ਫੇਰ ਆਪੇ ਵੱਧ ਜਾਏਗਾ। ਪਹਿਲੇ ਮੇਰੇ ਕੋਲ ਦੋ ਹੀ ਆਉਂਦੇ ਸੀ ਦੋ ਤੋਂ ਤਿੰਨ ਹੋਏ ਤਿੰਨ ਤੋਂ ਚਾਰ ਹੋਏ। ਹੋਲੀ-ਹੋੌਲੀ ਬਾਬਾ ਜੀ ਨੇ ਮੈਂ ਕੀਤੀ ਵੱਡੇ ਜ਼ਿਆਦਾ ਹੋ ਗਏ ਬੱਚੇ। ਫੇਰ ਐਸ ਲੀਏ।
ਚਲੋ ਬੋਤ ਵ ਦੀਆ ਨਾਲ ਤੁਸੀਂ ਕਾਰ-ਬਾਰ ਵੀ ਨਾਲ ਨਾਲ ਦੇਖ ਲੈਂਦੇ ਹੋ ਕੀਦਰੇ ਬਾਰ ਜਾ ਕੇ ਧੁਆਨੂੰ ਕੋਈ ਨੌਕਰੀ ਨੀ ਕਰਨੀ ਪੈਂਦੀ। ਘਰ ਈ ਬੈਠ ਕੇ ਤੁਸੀਂ ਆਪਣਾ ਥੋੜਾ-ਬੌਤਾ ਇਨਕਮ ਕਰ ਲੈਂਦੇ ਓ, ਬਹੁਤ ਅੱਛੀ ਗੱਲ ਐ। ਬਹੁਤ ਅੱਛੀ ਗ ਮੈਂ ਤੇ ਖੁਦ ਐਥੇ ਸੋਚਦੀ ਆਂ, ਹਨਾ ਮੈਂ ਵੀ ਸੋਚਦੀ ਆਂ, ਕੀ ਧੁਆਨੂੰ ਦੇਖ ਕੇ ਨਾ ਮੈਨੂੰ ਵੀ ਹੋ ਰੇਆ ਸੀ ਕੀ ਮੈਂ ਵੀ ਛੋਟੇ ਬੱਚੇਆਂ ਦੀ ਟੀਊਸ਼ਨ ਸ਼ੁਰੂ ਕਰਾਂ। ਪਰ ਨਾ ਸਾਡੇ ਘਰ ਦੇ ਕੋਲ ਨਾ ਕੋਈ ਵੀ ਛੋਟੇ ਬੱਚੇ ਨਈ ਹੈਗੇ।
ਅੱਛਾ ਧਾਡੇ ਘਰ ਦੇ ਕੋ ਨੀ ਐ, ਨੀ ਮੇਰੀ ਗਲੀ ਤੇ ਕਾਲਮੋਸ ਚ ਕਾਫੀ ਬੱਚੇ ਆ ਹੋ ਜਾਂਦੇ ਛੋਟੇ-ਛੋਟੇ ਬੱਚੇ ਕਾਫੀ ਬੱਚੇ ਨੇ ਮੇਰੇ ਏਰੀਏ ਚ ਨਾ ਜੀ ਥੇ ਮੈਂ ਰੈਂਨੀ ਆਂ, ਓਥੇ ਕਾਫੀ ਬੱਚੇ ਆ।
ਅੱਛਾ-ਅੱਛਾ ਠੀਕ ਏ ਠੀਕ ਏ ਹੂੰ ਐ ਤੇ ਹੈ ਸਈ ਗੱਲ ਏ, ਹੋਰ ਫੇਰ ਐਈ ਕਾਮ ਟਾਈਮ ਵੀ ਪਾਸ ਹੋ ਜਾਂਦਾ ਹਨਾ ਅੱਜ-ਕੱਲ ਉਂਜ ਈ ਕਿਦਾਂ ਟਾਈਮ ਪਾਸ ਹੋਏਗਾ।
ਟੈਮ ਪਾਸ ਕਰਨੇ ਆ ਦੇਖੋ ਜਿਦਾਂ ਮਰਜ਼ੀ, ਜਿਦ ਕੀਤੀ ਹੋਈ ਹੈ ਥੋੜੀ ਜੀ ਪੜਾਈ ਚਲੋ ਟਾਈਮ ਵੀ ਪਾਸ ਹੋ ਜਾਂਦਾ ਬੱਚੇ ਵੀ ਪੜਾਏ ਜਾਂਦੇ ਥੋੜੀ ਇਨਕਮ ਆ ਜਾਂਦੀ ਏ ਥੋੜਾ ਜੇਆ ਆਪਣਾ ਖਰਚਾ ਈ ਨੀਕਲ ਜਾਂਦਾ ਵੇ, ਬੱਚੇਆਂ ਦਾ ਨੀ ਮਾਨ। ਕੋਉਂਕੀ ਕੇ ਅੱਜ-ਕੱਲ ਸਰਦਾ ਈ ਨੀ।
ਸੀਲਾਈ ਵੀ ਵੈਸੇ ਬਹੁਤ ਅੱਛਾ ਬਿਜਨਸ ਏ। ਘਰ ਬੈ ਕੇ ਕਰਨ ਵਾਲਾ, ਹਾਂਜੀ ਸਿਲਾਈ ਵੀ ਬੋਤ ਅੱਛਾ ਬੀ ਹਾਂਜੀ ਤੁਆਨੂੰ ਆਂਦੀ ਲਾਈ ਕਰਨੀ।
ਨਈ ਮੈਨੂੰ ਸਿਲਾਈ ਨਈ ਆਂਦੀ, ਸਿਲਾਈ ਦਾ ਤੇ ਸ਼ੌਂਕ ਤੇ ਐਂ ਬਟ ਆਂਦੀ ਨੀ। ਲਾਈ ਨੀ ਆਂਦੀ ਮੈਨੂੰ।
ਅੱਛਾ-ਅੱਛਾ ਚਲੋ ਕੋਈ ਨੀ ਤੋ ਹੁਨਰ ਹੁੰਦਾ ਐ ਤੇ ਸਿਖਲੋ ਤੁਸੀਂ ਵੀ।
ਹਾਂਜੀ ਹਾਂਜੀ ਜੂਲ ਸੀ
ਅੱਛਾ ਹੁਣ, ਓ ਚਲੋ ਅਸੀ ਤੇ ਧਾਡੇ ਕੋਲ ਸ ਅਪਨੇ ਹਾਂਜੀ ਐ ਵੀ ਗੱਲ ਠੀਕ ਏ, ਟਾਈਮ ਦੀ ਬਹੁਤ ਪਰੇਸ਼ਾਨੀ ਹਨਾ ਬੰਦੇਆਂ ਨੂੰ ਘਰ ਦੇ ਕੰਮ ਕਰਨੇ ਫੇਰ, ਛੋਟੇ ਬੱਚੇ।
ਹਾਂਜੀ।
ਨਿਆਣੇ ਹੋਏ, ਓਨਾਂ ਨੂੰ ਸੰਭਾਲਣਾ। ਬਹੁਤ ਮੁਸ਼ਕਿਲ ਹੋ ਜਾਂਦਾ ਏ, ਹੈਨਾ ਸਾਰਾ ਟਾਈਮ ਦਾ ਨੀਕਾਲਣਾ।
ਕੰਮ ਕਰੋ ਫੇਰ ਬੱਚੇ ਚਮਜੋ ਫੇਰ ਬੱਚੇ ਪੜਾਓ ਫੇਰ ਈਦਾਂ ਈ ਟਾਈਮ ਨਿਕਲ ਜਾਂਦਾ ਮੇਨੂੰ ਤੇ ਪਤਾ ਈ ਨੀ ਲੱਗਦਾ ਦਿਨ ਕਿਥੇ ਚੜਦਾ ਰਾਤ ਕਿਥੇ ਪੈਂਦੀ ਐ ਕੰਮ ਨੀ ਕੰਮ ਕੰਮ ਚ ਮੇਰਾ ਦਿਨ ਨਿਕਲ ਜਾਂਦਾ ਐ, ਮੈਂ ਤੇ ਅਪਨੇ ਵਸ ਨੀ ਕਾਡ ਪਾਂਦੀ ਈਨਾ ਟਾਈਮ ਚ ਬਿਜੀ ਹੋਏ ਦੇਆ ਅਸੀਂ।
ਹਾਂ ਬਸ ਅੱਜ-ਕੱਲ ਲਾਈਫ ਈ ਬਹੁਤ ਬਿਜੀ ਹੋਈ ਦੀ ਸਭ ਦੀ, ਤੁਆਡੇ ਨਾਲ ਈ ਨੀ ਆ ਹਾਰੀ ਕੋਈ ਬਹੁਤ ਬਿਜੀ ਹੋਏਆ ਦਾ ਹਾਂਜੀ ਬੋਤ ਜਾ
ਏਨੇ ਆਪਣੇ-ਆਪਣੇ ਲਾਈਫ ਤੇ ਕੋਈ ਕਿਸੇ ਚ ਬਿਜੀ ਹੋਆ ਦਾ ਕੋਈ ਕਿਸੇ ਚ ਬਿਜੀ ਹੋਏਆ ਦਾ।
ਹਾਂਜੀ, ਹਾਂਜੀ ਬਿਲਕੁਲ-ਬਿਲਕੁਲ ਬਸ ਹੁਣ ਸਕੂਲ ਖੁੱਲਣ ਵਾਲੇ ਨੇ ਬੱਚੇਆਂ ਦੇ ਹੋਮਵਰਕ ਕੰਪਲੀਟ ਕਰਵਾਈਏ ਥੋੜੇ ਦਿਨ ਰੈ ਗਏ ਨੇ ਛੁੱਟੀਆਂ ਖਤਮ ਹੋਣ ਈਚ। ਤੁਹਾਡੇ ਬੱਚੇਆਂ ਦੇ ਵੀ ਖੁੱਲਣ ਵਾਲੇ ਨੇ ਸਕੂਲ?
ਹਾਂਜੀ-ਹਾਂਜੀ ਇਕ ਜੁਲਾਈ ਸਕੂਲ ਜਾਨੈ, ਤੇ ਬਸ ਮੈਡਮਾਂ ਨੇ ਐਨਾ ਕੰਮ ਦੇ ਦੇ ਤਾ ਵੇ, ਪ੍ਰੋਜੈਕਟ ਈ ਨੀ ਮਾਨ ਹੈਗੇ ਬੱਚੇਆਂ ਦੇ, ਰੋਂਦੇ ਨੇ ਬੱਚੇ ਸਮਾਨ ਲੇਆਓ ਐ ਪ੍ਰੋਜੈਕਟ ਤੇ ਬਨਾਏ ਨੇ ਹੋਰ ਬੱਚੇਆਂ ਦੇ ਪ੍ਰੋਜੈਕਟ ਚ ਈ ਬੱਚੇ ਪੜਾਨੀਆ ਫੇਰ ਏਦੇ ਸਮਾਨ ਲੇਆਦੀ ਆਂ ਫੇਰ ਏਦਾ ਆਪਣੇ ਮੁੰਡੇ ਦੇ ਕੰਮ ਕਰਨਾ ਹੁੰਦਾ ਵੇ ਬਾ ਸਾਰਾ ਪ੍ਰੋਜੈਕਟ ਬਣਾਣੇ ਨੇ ਅਜੇ ਪਏ ਹੋਏ ਨੇ ਦੋ-ਤਿੰਨ ਬਨਾਣੇ ਨੇ, ਦੋ-ਤਿੰਨ ਰੈ ਗੇ ਬਸ।
ਓਹੋ ਅੱਛਾ, ਅੱਛਾ। ਚਲੋ। ਕੀ ਐ, ਕਰੋ ਹੋਰ ਕੀ ਸਭਾ
ਹਾਂਜੀ।
ਚਲੋ ਹੋਰ ਕੀ। ਹੋਰ ਸਭ ਵਧੀਆ। ਪਰ ਤੁਸੀਂ ਕੋਈ ਆਪਣੀ ਮੇਡ ਵ ਘਰਆਲੀ ਲਗਾਈ ਦੀਏ ਜੇ ਤੁਸੀਂ ਬੱਚੇ ਪੜਾਂਦੇ, ਤੁਆਡੇ ਫਿਰ ਕੰਮ-ਕੁਮ ਕਰਵਾਣ ਵਾਸਤੇ ਨਾਂ
ਮੈਂ ਖੁਦ ਈ ਕਰਨੀ ਆਂ। ਮੈਂ ਨੀਂ ਮੇਡ ਲਗਾਈ ਹੋਈ। ਮੈਂ ਪਤਾ ਕੀ ਹੁੰਦਾ, ਮੈਂ ਸਵੇਰੇ ਜਲਦੀ ਉੱਠ ਜਾਂਣੀ ਆਂ ਨਾਂ, ਪੰਜ ਵਜੇ ਉੱਠ ਜਾਂਣੀ ਆਂ। ਪੰਜ ਵਜੇ ਉੱਠ ਕੇ ਸਾਰਾ ਕੰਮ ਆਪਣਾ ਨਿਪਟਾ ਲੈਣੀ ਆਂ ਦ ਦਪੈਰ ਦੀ ਸਬਜ਼ੀ ਵੀ ਬਣਾ ਲੈਂਣੀ ਆਂ। ਘਰ ਦਾ ਸਾਰਾ ਪੋਚੇ ਸਫਾਈਆਂ ਕੱਪੜੇ ਸਾਰਾ ਮੈਂ ਧੋ-ਧੂ ਕੇ ਦਸ ਵਜੇ ਵੇਲੀ ਹੋ ਜਾਂਣੀ ਆਂ। ਫਿਰ ਮੈਂ ਸਾਰਾ ਦਿਨ ਬਸ ਏ ਹੁੰਦਾ ਕਿ ਦਪੈਰ ਦੀ ਸਿਰਫ ਰੋਟੀ ਬਣਾਣੀ ਕਿਉਂਕਿ ਮੈਂ ਗੁੜੀਆਂ ਵੀ ਵੇਖਣੀ ਐਂ, ਕੰਮ ਵੀ ਕਰਨਾ। ਬੱਚ ਬੱਚੇ ਵੀ ਪੜ੍ਹਾਣੇ ਨੇ ਫਿਰ ਇੰਨਾ ਹੁੰਦਾ ਨੀਂ ਨਾਂ
ਅੱਛਾ ਅੱਛਾ, ਠੀਕ ਐ, ਠੀਕ ਐ। ਆ ਸਹੀ ਐ ਸਾਰਾ ਕੁਛ ਸਵੇਰੇ ਨਿਪ ਪਟਾ ਲਿਆ। ਉਸ ਤੋਂ ਬਾਅਦ ਬੰਦਾ ਫਿਰ ਆਪਣਾ ਥੋੜਾ ਐ ਕੰਮ ਕਰ ਲੈਂਦਾ। ਬੋਤ ਅੱਛੀ ਗੱਲ ਏ ਬੋਤ ਚੰਗੀ ਗੱਲ ਐ, ਹਾਂਜੀ ਹਾਂਜੀ। ਚਲੋ ਮ ਆਇਆ, ਚਲੋ ਕੋਈ ਨ੍ਹੀਂ ਕਦੀ ਇੱਧਰਲੇ ਪਾਸੇ ਲਾਇਆ ਤੇ ਚੱਕਰ ਘਰੇ ਹੋ ਕੇ ਜਾਇਆ ਜੇ ਤੁਸੀਂ ਜ਼ਰੂਰ। ਠੀਕ ਐ ਤੇ ਮੈਂ ਤੁਆਡਾ ਹਾਂਜੀ, ਮੈਂ ਤੁਆਡਾ ਨੰਬਰ ਓਨਾਂ ਨੂੰ ਦੇ ਦਿੰਦੀ ਆਂ ਤੇ ਤੁਸੀਂ ਓਨਾਂ ਨਾਲ ਗੱਲ ਕਰ ਲਿਓ। ਠੀਕ ਹਾਂਜੀ ਐ, ਚਲੋ ਹਾਂਜੀ। ਠੀਕ ਐ, ਜੀ ਠੀਕ। ਅੱਛਾ ਜੀ, ਚਲੋ ਠੀਕ ਐ।
ਸਤਿ ਸ਼੍ਰੀ ਅਕਾਲ।